ਸਤਿ ਸ੍ਰੀਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ?
ਅਸੀਂ ਤਾਂ ਵਧੀਆ, ਤੁਸੀਂ ਦੱਸੋ ਕੀ ਕਰਦੇ ਆ?
ਅਸੀਂ ਵੀ ਠੀਕ ਆ ਅੱਜ ਨਾ ਪਤਾ ਤਾਂ ਕੀ ਹੋਇਆ ਮੈਂ ਨਾ ਪਿਛਲੇ ਗੇੜੇ ਘਰ ਆਈ ਸੀ ਫਰਵਰੀ ਚ ਨਾ ਜਨਵਰੀ ਚ ਹਾਂ ਜਨਵਰੀ ਚੋਂ ਨਾ ਮੈਂ ਅਹ ਆਪਣੇ ਘਰ ਆਈ ਸੀ।
ਹਾਂ।
ਉਓਦੋਂ ਨਾ ਪਾਪਾ ਡੈਡੀ ਮੇਰੇ ਨਾ ਡੋ ਆਧਾਰ ਕਾਰਡ ਚ ਐਡਰਸ ਚੇਂਜ ਕਰਵਾਉਣ ਵਾਸਤੇ ਮੇਰੀ ਦਸਵੀਂ ਲੈ ਕੇ ਜਾਂਦੇ ਸੀ ਤੇ ਪਿਛਲੀ ਵਾਰ ਮੈਂ ਇੱਥੇ ਹੀ ਭੁੱਲ ਗਈ।
ਇਹ ਇਹਦਾ ਸਪੀਕਰ ਨੀ ਓਨ ਹੁੰਦਾ ਹੈਗਾ।
ਨਹੀਂ ਸਪੀਕਰ ਨੀ ਓਨ ਹੁੰਦਾ ਸਪੀਕਰ ਨਹੀਂੀ ਹੁੰਦਾ ਓਨ। ਤਾਂ ਨਾ ਮੈਥੇ ਮੈਂ ਸੋਚਿਆ ਕਿ ਘਰ ਚ ਹੋ ਹੋਣਗੀ ਮੈਂ ਇੱਥੇ ਹੀ ਕਹਿ ਕੇ ਘਰ ਕਹਿ ਕੇ ਚਲੀ ਗਈ। ਕੀ ਨਾ ਮੇਰੀ ਡੀ ਐਮ ਸੀ ਬਾਅਦ ਚ ਢੂੰਡ ਕੇ ਰੱਖ ਲਿਓ ਮੈਂ ਅਗਲੀ ਵਾਰ ਆ ਕੇ ਲੈ ਜਾਗੀ। ਤੇ ਹੁਣ ਆਈ ਮੈਂ ਹੁਣ ਵੀ ਨੀ ਘਰ ਚੋਂ ਡੀ ਐਮ ਸੀ ਮੈਂ ਡੈਡੀ ਨੂੰ ਆਖਿਆ ਉਹ ਕਹਿੰਦੇ ਮੇਰੇ ਮੈਨੂੰ ਨੀ ਪਤਾ ਮੈਂ ਤਾਂ ਤੇ ਡ ਅੰਥ ਕਿੱਥੇ ਵੀ ਨਹੀਂੀ ਲੈ ਕੇ ਗਿਆ ਮੈਂ ਕਿਹਾ ਕੀ ਤੁਸੀਂ ਲੈ ਕੇ ਗਏਥੇ ਸੀ ਸੈਂਟਰ ਵਾਲੇ ਨੂੰ ਪੁੱਛਓ। ਫਿਰ ਕਹਿੰਦੇ ਤੁਸੀਂ ਨਾ ਜਸਵੀਰ ਮਾਸਟਰ ਨੂੰ ਫੋਨ ਕਰਦੋ। ਕਿ ਨਾ ਉਹ ਡੁਪਲੀਕੇਟ ਦੂਜੀ ਡੀ ਐਮ ਸੀ ਬਣਵਾ ਕੇ ਦੇ ਦਾਂਗੇ। ਤੇ ਮੈਂ ਕਿਹਾ ਤੁਸੀਂ ਸਿਆਸੀ ਸੈਂਟਰ ਵਾਲੇ ਨੂੰ ਪੁੱਛਿਓ ਫੇਿਰ ਉਹਨੇ ਹੱਥੇ ਗੋਹ ਚ ਹੈਗਾ ਟੇਡਾ ਉਹਦਾ ਨਾਂ। ਸੈਂਟਰਾ ਉਹਓਨੂੰ ਫੋਨ ਕੀਤਾ ਹੋਣਾ ਉਹਦੇ ਕੋਲੋਂ ਅੱਜ ਆਈ ਇਹ।
ਉਹ ਤਾਂ ਸੰਡਾ ਡੈਡੀ ਹੀ ਤਾਂ ਝੱਲਲਾ ਹੈਗਾ।
ਜੇ ਮੈਂ ਨਾ ਘੋਲਦੀ ਆ ਤਾਂ ਗਈ ਸੀ ਡੀਐਮ ਸੀ ਇਹ ਏਦਾਂ ਹੀ ਇਹੋ ਜਿ ਹਾਂ ਹੈ ਤਾਂ ਠੀਕ ਹੈ। ਹੋਰ ਸਿਆਸੀ ਸੈਂਟਰ ਵਾਲਾ ਵੀ ਇਹ ਐਵੇਂ ਹੀ ਸੀਿਆਸੀ ਸੈਂਟਰ ਵਾਲਾ ਉਹਦਾ ਮੋਟਾ ਦਿਮਾਗ ਉਹ ਆਪਣੇ ਕੋਲ ਰੱਖ ਕੀ ਬੈਠਾ ਉਹਨਨਾਂ ਨੂੰ ਕਹਿਣਾ ਨੀ ਸੀ। ਕਿ ਤੁਹਾਡੀ ਕੁੜੀ ਦੀ ਐਮ ਸੀ ਮੇਰੇ ਕੋਲ ਪਈ ਹੈ ਲੈ ਕੇ ਚਲੇ ਜਾਓ।
ਆਹ ਤਾਂ ਪਾਗਲ ਹੈਗਾ ਜਮੀ ਇਹਨੂੰ ਕੁੱਝ ਯਾਦ ਨਹੀਂੀ ਰਹਿੰਦਾ ਸਮਾਨ ਦੇ ਕੇ ਕਿਸੇ ਨੂੰ। ਝੱਲਾ ਇਹ ਤਾਂ ਜਮੀ।
ਉਹ ਤ ਸ਼ੂਕਰ ਹੈ ਭਗਵਾਨ ਦਾ ਜ ਮਿਲ ਗਈ ਇਹ। ਜੇ ਨਾ ਮਿਲਦੀ ਮੇਰਾ
ਤੁਸੀਂ ਵੀ ਚ ਰੁਕਿਉ ਗਏ ਇੱਥੇ ਥੋੜਾ ਜਿਹਾ ਰੁਕੇ ਤੇ।
ਪਤਾ ਨੀ ਕੀ ਹੋਇਆ ਸੀ ਮੈਨੂੰ ਤਾਂ।
ਅੱਛਾ ਹੋਰ ਦੱਸੋ, ਆ ਤਾਂ ਝੱਲਾ।
ਬਸ, ਤੁਸੀਂ ਸੁਣਾਓ ਕੀ ਹਾਲ ਚਾਲ ਹੈ?
ਅਸੀਂ ਤਾਂ ਨਾ ਕੇ ਬੈਡ ਦੀ ਚਾਦਰਰਾਾਂ ਸੈੱਟ ਕਰਦੇ ਹਾਂ। ਤੁਹਾਡੇ ਫੋਨ ਤੇ ਗਾਣਿਆਂ ਦੇ ਆਵਾਜ਼ ਆਈ ਸੀ।
ਹੈਂ
ਕਿਤੇ ਗਾਣੇ ਚਲਾ ਰੱਖੇ ਤੇ ਕਿਆ, ਗਾਣਾ ਸਿੱਧੀ ਆਵਾਜ਼ ਆਈ। ਫੋਨ ਚ, ਫੋਨ ਤੇ ਗਾਣਿਆਂ ਦੇ ਅੱਵਾਜ ਆਈ ਥੀ, ਗਾਣੇ ਚਲਾ ਕੇ
ਅੱਛਾ। ਉਹ ਤਾਂ ਟੀ ਵੀ ਚੱਲ ਰਿਹਾ ਸੀ।
ਅੱਛਾ। ਮੈਨੂੰ ਲੱਗਿਆ ਕਿਤੇ ਫੋਨ ਤੇ
ਫੋਨ ਤੇ ਨੀ, ਟੀਵੀ ਤੇ ਚੱਲ ਰਿਹਾ ਸੀ। ਉਹਦੀ ਆਈ ਆਵਾਜ਼।
ਸਾਡੀ ਕੁੱਤੀ ਦਾ ਪੰਖਾ ਚਲਿਆ ਹੋਇਆ ਬਾਹਰ, ਉੱਥੇ ਤਾਂ ਡਾ ਹੀ ਨਹੀਂ। ਇੱਥੇ ਬੈਡ ਦੇ ਨੀਚੇ ਗਰਮੀ ਚ ਪੜੀ ਐ ਘੱਸ ਕੇ।
ਬੈਡ ਦੇ ਨੀਚੇ ਪਈ ਆ ਸੁੱਤੀ।
ਹਾਂ, ਇੱਥੇ ਪਈ ਆ ਘੁਸ ਕੇ ਗਰਮੀ ਚ।
ਹੋਰ ਸੁਣਾਓ?
ਬਸ, ਤੁਸੀਂ ਸੁਣਾਓ?
ਅੱਜ ਤਾਂ ਛੁੱਟੀ ਹੈਗੀ ਨਾ, ਅੱਜ ਤਾਂ ਛੁੱਟੀ ਆ ਤੇਰੀ।
ਅੱਜ ਤਾਂ ਛੁੱਟੀ ਹੈਗੀ। ਕਦੇ-ਕਦੇ ਹੁੰਦੀ ਆ। ਸਾਲ ਤੇ, ਸਾਲ ਚ ਇੱਕ ਵਾਰ ਹੁੰਦੀ ਆ।
ਆਵਾਜ਼ ਆਉਂਦੀ ਪਈ ਆ ਪਿੱਛੇ ਤੋਂ ਕੀ ਗੈਟ ਬੰਦ ਕਰਦਾ।
ਉਹ ਤਾਂ ਸਾਡੀ ਮੰਮੀ ਬੋਲਦੀ ਆ।
ਅੱਛਾ।
ਗੇਟ ਬੰਦ ਕਰਦਾ। ਮੈਂ ਕਹਿਤਾ ਕਰਦੀ ਹਾਂ।
ਹੈਲੋ
ਆ ਪਤਾ ਨੀ ਪੌੜੀਆਂ ਚ ਚਮਾਰੀ ਜਿ ਖ ਖੜੀ ਆ, ਪਤਾ ਨੀ ਕੌਣ ਸਾਡੇ ਕੋਲ ਐਵੇਂ ਘੁਰਰੇ ਜਾਂਦੀ ਆ ਪਤਾ ਨੀ।
ਪਤਾ ਨੀ ਕੌਣ ਹੋਣਗੀ।
ਜਿਵੇਂ ਸਾਨੂੰ ਖਾਵਾਂਗੀ ਖਾਏਗੀ।
ਹੋਰ ਕੀ ਚੱਲਦਾ ਗ ਗੋ ਗਲੀ ਚ?
ਬਸ ਸਭ ਬੜ ਵਧੀਆ। ਤਿੰਨ-ਚਾਰ ਦਿਨ ਤੇ ਬਾਰਸ ਆਈ ਹੋਈ ਆ। ਗਲੀ ਚ ਗਾਰਾ ਹੀ ਗਾਰਾ ਹੈਗਾ। ਜਮਾਈ ਅ ਬ ਈਤਾਂ ਧੂਪ ਨਿਕਲ ਗਈ।
ਅੱਜ ਇੱਥੇ ਵੀ ਆਈ ਸੀ।
ਹਾਂ ਇੱਥੇ ਵੀ ਆਈ ਇੱਥੇ ਥੀ।
ਸਵੇਰ ਆਈ ਸੀ ਪਰ
ਸਵੇਰੇ ਆਈ ਹੈਗੀ ਸੀ ਯਹਾਂ ਬੀ। ਇੱਥੇ ਵੀ। ਹੋਰ ਦੱਸੋ? ਕੀ ਕਰਦੇ ਆ ਅੱਜ-ਕੱਲ੍ਹ?
ਕੁੱਝ ਨੀ ਬਸ। ਮੈਂ ਸੋਚਿਆ ਸੀ ਨਾ ਧੋ ਕੇ ਹੁਣ ਮਸ਼ੀਨ ਤੇ ਬੈਠ ਜਾਗੇ।
ਅੱਛਾ। ਕਿੰਨੇ ਸੂਟ ਕਰ ਲੈਂਦੇ ਆ ਦਿਨ ਚ?
ਕੀ ਕਹਿੰਦੇ?
ਦੋ ਦਿਨ ਚ ਕਿੰਨੇ ਸੂਟ ਕਰ ਲੈਂਦੇ ਹੋ?
ਵਾਜ਼ ਜੀ ਨੀ ਆਰੀ ਕੀ ਕੈਂਦੀ।
ਦੋ ਦਿਨ ਤੇ ਕਿਤਨੇ ਸੂਟ ਕਰਦੇ ਓ।
ਓ ਇੱਕ ਹੁੰਦਾ ਮੁਸ਼ਕਿਲ ਨਾਲ।
ਇੱਕ ਮੈਂ ਸੁਣਿਆ ਸੀ ਤੂੰ ਤਾਂ ਅਫ਼ਤੇ 'ਚ ਇੱਕ-ਇੱਕ ਸੂਟ ਸੀਦੀ ਆ।
ਓ ਤਾਂ ਓ ਬਸ ਮੈਂ ਨਾ ਮੰਨ ਜਿਆ ਨੀ ਕਰਦਾ। ਨਹੀਂ ਸਿਊਣੇ ਨੇ ਤਾਂ ਜੇ ਮੈਂ ਬੈਠਾ ਨਾ ਮਸ਼ੀਨ ਤੇ ਇੱਕ ਦਿਨ 'ਚ ਆਰਾਮ ਤੋਂ ਕਰਲਾ। ਬਸ ਓ ਨੀ ਕਰਦੀ ਆ ਮੈਂ।
ਤੂੰ ਹੈ ਤਾਂ ਬੜੀ ਸੁਣ ਜੀ ਆ।
ਜੀ ਮੰਨ ਜਿਆ ਨੀ ਕਰਦਾ, ਆਲਕਤ ਜਿਆ ਆ ਜਾਂਦਾ, ਆਲਸ ਜਿਆ।
ਮੈਂ ਦੇਖ ਮੈਂ ਜਦ ਤੈਨੂੰ ਦੇਖਦੀ ਆ ਨਾ ਤੁਸੀਂ ਓਨਾਂ ਦੀ ਦਾਲ ਕੱਢਦੀ ਆ ਕੰਮ।
ਥੋੜੀ ਉਂਚੀ ਜੀ ਵਾਜ਼ 'ਚ ਬੋਲੀ।
ਤੂੰ ਕੰਮ ਥੋੜ੍ਹੀ ਉ ਸਲੋ ਮੋਸ਼ਨ ਤੇ ਕਰਦੀ ਆ।
ਕਿਆ ਕੰਮ ਸਲੋ ਮੋਸ਼ਨ ਤੇ ਹਾਂ ਕਰਦੀ ਆਂ।
ਕਿਉਂ ਤੁਆਨੂੰ ਨੀਂਦ ਨਾਲ ਉਂਦੀ ਆ।
ਮੇਰੀ ਮੇਰੀ ਬੋਡੀ ਐਸੀ ਆ, ਸਰੀਰ ਈ ਐਸਾ ਹੈਗਾ ਕੀ ਕਰਾਂ।
ਸਬ ਤਾ ਤੂੰ ਬੋਤ ਮੋਟੀ ਹੋਈ ਆ।
ਤਾਂ ਹੀ ਤਾਂ ਹੋ ਗੀ, ਸੁਸਤੀ ਜੀ ਪਈ ਆ ਸਰੀਰ ਤੇ।
ਏ ਸਿਰ ਨੂੰ ਇਸ ਇਸ ਸਰੀਰ ਨੂੰ ਘਟਾ ਲੇ ਥੋੜਾ ਜਿਆ।
ਕਿਵੇਂ ਘਟਾਵਾਂ ਤੂੰ ਦੱਸ ਦੇ ਕੋਈ, ਕੋਈ ਨੁਸਖਾ।
ਗ੍ਰੀਨ ਟੀ ਪਿਆ ਕਰੋ ਦਿਨ
ਗ੍ਰੀਨ ਟੀ ਮੈਂ ਬਸ ਦੋ ਬਾਰ ਪੀਲਾਂ ਗ੍ਰੀਨ ਟੀ, ਦੋ ਬਾਰ ਪੀਵਾਂ।
ਦੋ ਪਾਰ ਦੋ ਬਾਰ ਪੀ ਲੈਂਦੇ ਜਿੰਨੇ ਪੀਣੀ ਆ, ਸਿਹਤ ਲਈ ਅੱਛੀ ਹੁੰਦੀ ਆ।
ਚਲ ਗ੍ਰੀਨ ਟੀ ਵੀ ਪੀ ਕੇ ਦੇਖ ਲਾਂਗੇ।
ਉਸ ਤੋਂ ਪੇਟ ਘੱਟ ਜਾਂਦਾ ਆ ਥੋਡਾ ਬਾਰ ਆ ਜਿਆ ਪੇਟ ਨਿਕੜਿਆ ਨਾ। ਓ ਘੱਟ ਜਊਗਾ।
ਅ
ਫਿਰ ਤੁਸੀਂ ਕੰਮ ਵੀ ਐਨ ਫੁਰਤੀ ਨਾਲ ਕਰਾਂਗੇ।
ਤੁਸੀਂ ਤਾਂ ਕਦੇ ਮੋਟੇ ਹੋਣਗੇ ਨੀ।
ਅਸੀ ਵੀ ਹੋਈ ਆ ਸਾਡਾ ਵੀ ਪੇਟ ਐਵੇਂ ਨਿਕਲ ਆਇਆ ਜਿਵੇਂ ਕੀ ਓਈ ਉਸਦਾ ਪੇਟ ਨਿਕਲ ਗਿਆ ਓ ਕੋ ਬਾਰ ਆ ਜਾਏ - ਫੁੱਲਾ ਪਿਆ ਸਾਡਾ ਵੀ ਪਤਾ ਨੀ ਕੇੜੀ ਨਜ਼ਰ ਲੱਗੀ ਆ।
ਖਾਸ ਕੇ ਮੈਂ ਵੀ ਏਦਾਂ ਈ ਹੁੰਦੀ।
ਕੀਦੀ ਨਜ਼ਰ ਲੱਗੀ ਆ ਪਤਾ ਨੀ ਐ ਤਾਂ ਨਾ ਗਲੀ 'ਚ ਐ ਸਾਡੀ ਗਲੀ 'ਚ ਲਗਾਈਆਂ ਵੀ ਐ ਜੀ ਹੈਗੀ। ਦੇਖ ਦੇਖ ਕੇ ਜਰਦੀ ਆ ਦੂਸਰਿਆਂ ਨੂੰ।
ਹਾਂ
ਏਕ ਸਾਡਾ ਬਾਪ ਮੁਰਖ ਜਿਆ ਹੈਗਾ ਥੋੜ੍ਹਾ ਓਦੇ ਦਿਮਾਗ 'ਚ ਨਾ ਕਮੀ ਜੀ ਹੈਈ ਆ। ਪਤਾ ਨੀ ਕੀ ਅੱਜ ਕੀ ਏ ਕੱਪੜੇ ਖੋ ਗਏ ਏ ਏਨੂੰ ਕੱਪੜਿਆਂ ਨੂੰ ਫੈ ਫੈਂਕੇ ਮਾਰਦਾ ਫਰਸ ਤੇ। ਚੱਲਾ ਜਾ ਜਮੀ। ਅੱਜ ਛੁੱਟੀ ਆ ਮੈਨੂੰ ਕੈਂਦਾ ਤੂੰ ਸਕੂਲ ਤੇ ਕਿਉਂ ਨੀ ਗਈ।
ਮੈਂ ਕੈਤਾ ਅੱਜ ਤਾਂ ਛੁੱਟੀ। ਕੈਂਦਾ ਸਾਰੀ ਮੈਡਮਾਂ ਤੇ ਗਈ ਤੇ ਤੂੰ ਯਹੀ ਪੈ ਪਈ। ਤੁਸੀਂ ਚੁੱਪ ਕੀ ਹੋਗੇ?
ਬਸ ਐਵੇਂ।
ਲੱਗਦਾ ਥਾਂ ਮਨੂੰ ਨੀਂਦ ਆਈ ਆ ਮੋਟਾਪੇ ਚ।
ਹਾਂ ਥੋੜਾ ਜਾ ਐਦਾਂ ਈ ਮੈਨੂੰ ਵੀ ਲੱਗਦਾ।
ਹਨਾ। ਕਿਆ।
ਜੇ ਹੁਣ ਅੱਜ ਸ਼ਾਹਾਬਾਦ ਜਾਣਾ ਸੀ ਤੁਸੀਂ
ਅੱਜ ਕੈ ਤਾਂ ਰਈ ਆਂ ਬਾਰਸ਼ ਸਿਰ ਤੇ ਆਈ ਆ ਮਾਰ ਕੰਡਾ ਆਇਆ। ਓਦੇ ਚ ਲਖਿਆ ਨਿਵਜਾਂਦਾ ਲੰਘਿਆ ਨੀ ਜਾਂਦਾ।
ਮੇਰੀ ਮੇਕਅੱਪ ਕਿੱਟ ਜੀ ਪਈ ਸੀ ਲੈ ਕੇ ਆਜੋਗੇ।
ਦੇਖਦੇ ਆਂ। ਜੇ ਗੇੜਾ ਲੱਗਿਆ ਤੇ ਚ ਲਿਆ ਦੇਗੇ
ਮੈਨੂੰ ਲੱਗਦਾ ਕੰਮ ਜਾ ਕਰਦੀ ਆ ਤੁਸੀਂ। ਚਲੋ ਠੀਕ ਆ।
ਜਾ ਕਰ ਦੀਆ ਥੀ।
ਕੰਮ ਕਰਲੋ ਤੁਸੀਂ ਅਸੀਂ ਬਾਦ ਚ ਕਰ ਲਾਂਗੇ।
ਨਈ ਕਰਲਾਂਗੇ ਅਸੀਂ ਤਾਂ ਕੰਮ ਤੋਂ ਹੁੰਦਾ ਈ ਰੈਂਦਾ।
ਪੈਲੇ ਕੰਮ ਕਰਨਾ ਚਾਈਦਾ ਠੀਕ ਆ ਬਾਦ ਚ ਗੱਲ ਕਰਨੀ ਚਾਈਦੀ ਬਸ ਕੀ ਸੁਣਾਵਾਂ ਠੀਕ ਆ ਥੋੜ੍ਹੀ ਦੇਰ ਚ ਫੋਨ ਕਰਾਂਗੀ ਮੈਂ। ਕੋਈ ਕੰਮ ਸੀ ਯਾਦ ਕੰਮ ਯਾਦ ਆ ਗਿਆ ਸੀ ਠੀਕ ਆ।
ਠੀਕ ਆ।